ਹੈਲੋ
ਹੈਲ
ਸਤਿ ਸ੍ਰੀ ਅਕਾਲ ਕਿਵੇਂ ਆ ਸਤਿ ਸ੍ਰੀ ਅਕਾਲ ਕਿਵੇਂ ਆ ਹੋਰ ਕੀ ਕਰਨੀ ਹੈ
ਜੀ
ਅੱਛਾ ਹੋਰ ਕੀ ਕਰਨੀ ਅੱਛਾ ਹੈਲੋ ਅੱਛਾ ਠੀਕ ਹੈ ਹਾਂ ਹਾਂ ਆਗੀ ਆਵਾਜ਼ ਆਉਂਦੀ
ਹਮ
ਪ੍ਰਾਹਣਿਆਂ ਨਿਆਣੇ ਕਿੰਨਾ ਨੇ
ਹਾਂਜੀ ਜਿੰਨਾਂ ਕੋਲ ਅਸੀਂ ਫੇਕਦਾ ਪਹਿਲ ਹੀ ਦਿੱਤੀਏ ਜਿਹਨਾਂ ਨੂੰ ਠੇਕੇ ਤੇ ਪਹਿਲੀ ਕੀ ਹੋਈ ਸੀ ਉਹਨਾਂ ਨੇ ਆਉਣਾ ਜਿਨਾਂ ਕੋਲ ਅਸੀਂ ਠੇਕੇ ਤੇ ਪਲੀ ਲਿੱਤੀ ਹੋਈਏ ਪਤਾ ਨੀ ਹੱਲ ਤਾਂ ਆਣਾ ਬਾਰਾਂ ਕੁ ਵਜੇ
ਅੱਛਾ ਠੀਕ ਹੋਰ ਸੁਣਾ
ਹਮ ਵਧੀਆ ਸਾਰੇ
ਅੱਛਾ ਯਾਰ ਮੈਨੂੰ ਇਟਲੀ ਸਾਂਬਰ ਦੀ ਰੈਸਪੀ ਦੱਸ ਦੇ।
ਦੱਸਦੀ ਆ।
ਠੀਕ ਐ।
ਦੋ ਕੱਪ ਇਡਲੀ ਦਾ ਘੋਲ ਲੈਣੇ ਆ।
ਹਾਂ।
ਇੱਕ ਕੱਪ ਤੇਲ
ਠੀਕ ਹੈ।
ਇੱਕ ਕੱਪ ਤਲੀ ਹੋਈ ਦਾਲ ਤੁਰ ਦੀ ਦਾਲ ਲੈਣੀ ਆ ਇੱਕ ਪਿਆਜ ਕੱਟ ਕਟਿਆ ਹੋਇਆ, ਇੱਕ ਟਮਾਟਰ ਕਟਿਆ ਹੋਇਆ।
ਠੀਕ ਹੈ।
ਇੱਕ ਗਾਜਰ ਲੈਣੀ ਘੜੀ ਹੋਈ। ਉਸ ਤੋਂ ਬਾਅਦ ਆਪਾਂ ਇੱਕ ਲਵਾਂਗੇ ਇੱਕ ਆਲੂ ਕਟਿਆ ਹੋਇਆ ਲੈਣਾ। ਇੱਕ ਚਮਚ ਸਾਂਬਰ ਮਸਾਲਾ ਲੈਣਾ ਹੈ। ਇੱਕ ਚਮਚ ਇਮਲੀ ਦਾ ਪਾਣੀ। ਨਮਕ ਸਵਾਦ ਅਨੁਸਾਰ। ਇੱਕ ਚਮਚ ਆਪਾਂ ਰ ਰਾਇ ਲੈਣੀ ਹੈ ਕੁੱਝ ਕੜੀ ਪੱਤੇ ਲੈਣੇ ਆ ਆਪਾਂ। ਦੋ ਸੁੱਕੀਆਂ ਲਾ ਰ ਮਿਰਚ ਇੱਕ ਚਮਚ ਤੇਲ ਧੁਰਤੀ ਦਾਲ ਨੂੰ ਉਪ ਉਬਾਲੋ ਇਹ ਭਾਂਡੇ ਵਿੱਚ ਸਬਜ਼ੀਆਂ ਪਾ ਕੇ ਨਰਮ ਹੋਣ ਤੱਕ ਪ ਪਕਾਓ। ਹੁਣ ਉਬਲੀ ਹੋਈ ਦਾਲ ਸਾਂਬਰ ਮਸ ਅਹ ਮਸਾਲਾ, ਇਮਲੀ ਦਾ ਪਾਣੀ ਅਤੇ ਨਮਕ ਪਾ ਕੇ ਦਸ ਮਿੰਟ ਤੱਕ ਪਕਾਓ। ਤੜਕਾ ਤਿਆਰ ਕਰਕੇ ਸਾਂਬਰ ਵਿੱਚ ਪਾ ਦੋ।
ਹੂੰ।
ਇਡਲੀ ਸਟੈਂਡ ਵਿੱਚ ਘੋਲ ਪਾ ਕੇ ਦੱਸ ਪ-ਅ ਬਾਰਾਂ ਮਿੰਟ ਭਾਫ ਵਿੱਚ ਪਕਾਓ, ਗਰਮ-ਗਰਮ ਇਡਲੀ ਤੇ ਸਾਂਬਰ ਨਾਲ
ਠੀਕ ਹੈ, ਠੀਕ ਹੈ, ਠੀਕ ਹੈ, ਓਕੇ, ਔ ਹੋਰ ਸੁਣਾ? ਕੋਈ ਗੱਲਬਾਤ?
ਵਧੀਆ ਜੀ। ਹੋਰ ਕੀ ਕਰਦੇ ਸੀ? ਮੈਂ ਕਿਹਾ ਹੋਰ
ਬੱਸ ਬੈਠੇ ਸੀ, ਅੱਛਾ, ਵੱਡਾ ਭਾਵ ਦੀਦੀ ਦੱਸਦੇ?
ਠੀਕ ਮੈਂ ਦੱਸ ਦੇਣੀ ਹਾਂ, ਦੱਸ ਈ ਦੇਣੀ ਹਾਂ। ਇੱਕ ਕੱਪ, ਕੱਪ ਉੱਡਦ ਦੀ ਦਾਲ ਲੈਣੀ ਹੈ।
ਠੀਕ ਹੈ।
ਚਾਰ ਘੰਟੇ ਭਿੱਜ ਅ ਭਿਓਂ ਕੇ ਰੱਖਣੀ ਹੈ।
ਠੀਕ ਹੈ।
ਇੱਕ ਪਿਆਜ ਬਾਰੀਕ ਕੱਟਿਆ ਹੋਇਆ ਲੈਣਾ। ਦੋ ਹਰੀ ਮਿਰਚ ਕਟੀ ਹੋਈ ਲੈਣੀ ਹੈ। ਥੋੜ੍ਹਾ ਅਦਰਕ ਕੱਟਿਆ ਹੋਇਆ ਲੈਣ ਕੁਝ ਕੜੀ ਪੱਤੇ ਲੈਣੇ ਆ। ਨਮਕ ਸਵਾਦ ਅਨੁਸਾਰ, ਤੱਲਣ ਲਈ ਤੇਲ। ਉਡਦ ਦੀ ਦਾਲ ਨੂੰ ਪੀਸ ਕੇ ਗਾੜ੍ਹਾ ਪੇਸਟ ਬਣਾ ਲੋ। ਇਸ ਵਿੱਚ ਪਿਆਜ, ਹਰੀ ਸਬਜ਼ੀਆਂ, ਅਦਰਕ। ਕੜ੍ਹੀ ਪੱਤਾ ਤੇ ਨਮਕ ਮਿਲਾਓ। ਪਾਣੀ ਨਾਲ ਗਿੱਲਾ ਕਰਕੇ ਸਮਿਜਣ ਦ ਦਾ ਵਡ ਅ ਵੱਡਾ ਬਣਾਓ ਅਤੇ ਵਿਚਕਾਰ ਪੇਸਟ ਕਰੋ।
ਠੀਕ ਹੈ।
ਕੜਾਹੀ ਵਿੱਚ ਤੇਲ ਗਰਮ ਕਰੋ ਤੇ ਵੜਿਆਂ ਨੂੰ ਸੁਨਹਿਰੇ ਹੋਣ ਤੱਕ ਪਕ ਅ ਤੱਕ ਤਲੋ। ਨਾਰੀਅਲ ਦੀ ਚਟਨੀ ਅਤੇ ਸਾਂਬਰ ਨਾਲ ਗਰਮ-ਗਰਮ ਪਰੋਸੋ।
ਠੀਕ ਹੈ ਜੀ। ਓਕੇ, ਹੋਰ ਤੁਸੀਂ ਕੀ ਬਣਾਈ ਸਬਜੀ?
ਹਾਂਜੀ।
ਤੁਸੀਂ ਕੀ ਬਣਾਈ ਸਬਜੀ?
ਅੱਛਾ।
ਅੱਜ ਫਿਰ ਆਲੂ ਸ਼ਿਮਲਾ ਮਿਰਚ।
ਹਾਂਜੀ। ਹੈਗੀ ਨਹੀਂ ਕੋਈ ਸਬਜ਼ੀ ਨਹੀਂ ਹੁੰਦੀ। ਮੈਂ ਕੋਈ ਸਬਜ਼ੀ ਨਹੀਂ ਆਉਂਦੀ।
ਨਹੀਂ ਰਹਿਣਗੇ ਹੱਲੇ।
ਹੋਰ ਕੀ ਸਬਜੀ ਲੱਭਦੀ ਨਹੀਂ। ਅਸੀਂ ਵੀ ਬੱਸ ਛੋਲੇ ਬਣਾਏ ਸੀ।
ਅੱਜ ਮੇਰੀ ਦੀਦੀ ਦਾ ਬਰਡ
ਦੀਦੀ ਕਿ ਭਾਬੀ।
ਦੀਦੀ ਦਾ, ਭੂਆ ਦੀ ਕੁੜ ਅ
ਤੂੰ ਭਾਬੀ, ਤੂੰ ਭਾਬੀ ਕਹਿਣੀ ਪਈ ਹੈ। ਅੱਛਾ-ਅੱਛਾ ਠੀਕ ਹੈ ਤੇ ਇੱਥੇ ਸੈਲੀਬ੍ਰੇਟ ਕਰਨਾ
ਹਾਂ, ਮੰਮ ਵੀਰਾ ਗਿਆ ਮੰਮੀ ਗਏ ਨੇ ਮੇਰੇ। ਬੁਲਾਇਆ ਸੀ, ਮੈਂਨੂੰ ਵੀ ਬੁਲਾਇਆ ਸੀ ਪਰ ਮੈਂ ਗਈ ਕੋਣੀ।
ਕਿੱਧਰ ਗਏ ਨੇ?
ਸ਼ਾਹਬਾਦ ਬਰਡੇ ਸੈਲੀਬ੍ਰੇਟ ਕਰਨ।
ਤੇਰੀ ਮੰਮਮੀ ਵੀ ਗਈਏ ਹੈਲੋ
ਹਾਂਜੀ।
ਤੇ ਫੇਿਰ ਤੂੰ ਵੀ ਚਲੀ ਜਾਂਦੀ ਹੈਂ
ਮੈਂ ਕਿਹਾ ਮੇਰੀ
ਮੈਂ ਕਿਹਾ ਤੂੰ ਵੀ ਚਲੀ ਜਾਂਦੀ ਤੂੰ ਵੀ ਚਲੀ ਜਾਂਦੀ ਨਾਲ
ਆ ਜਾਣਾ ਸੀ ਮੰਮੀ ਨੂੰ ਈ ਕਰਨ
ਅੱਛਾ ਸਬਜ਼ੀ ਤੂੰ ਬਣਾਈ ਤੇ ਹੁਣ ਜਿਨਾਂ ਨੇ ਆਣਾਿਆ ਉਹਨਾਂ ਪ੍ਰੋਨਿਆ ਦੀ ਤਿਆਰੀ ਪ੍ਰਾਹਣਿਆਂ ਦੀ ਤਿਆਰੀ ਕੌਣ ਕਰੇਗਾ ਹੁਣ
ਮੰਮੀ ਆ ਜਾਗੇ ਥਹਾਡੇ ਤਕ
ਠੀਕ ਹੈ ਚੱਲ ਕਿਨਾ ਟਾਈਮ ਹੋ ਗਿਆ ਇਲਵਨ ਹੋਰ ਸੁਣਾ ਕੋਈ ਗੱਲਬਾਤ ਕੋਈ ਨਵੀਂ ਤਾਜ਼ੀ
ਤੁਸੀਂ ਸੁਣਾ ਦੋ ਕੋਈ ਨਵੀਂ ਤਾਜ਼ੀ ਪਹੈਗੀ ਮੈਂ ਤਾਂ ਦੱਸਦੀ
ਇਹਗੀ ਨੀ ਮੇਰੇ ਕੋਲ ਤਾਂ ਕੋਈ ਮੇਰੇ ਕੋਲ ਕੋਈ ਨੀ ਹੈਗੀ ਨਵੀ ਤਾਜੀ ਹੈਲੋ - ਹੈਲੋ ਹੈਲੋ ਆਵਾਜ਼ ਬੜੀ ਘੱਟ ਕੇ ਆਉਂਦੀ ਪਿਆਰ
ਬਸ
ਹਾਂ ਹੋਰ ਸੁਣਾ ਕਿ ਕਰਨੀ ਅੱਜ -ਕੱਲ ਹੈਲੋ
ਹੈਲੋ
ਮੈਂ ਕਿਹਾ ਹੋਰ ਸੁਣਾ ਕੀ ਕਰਨੀ ਆ ਅੱਜ -ਕੱਲ ਮੈਂ ਕਹਿੰਦੀ ਕਿ ਹੋਰ ਸੁਣਾ ਕਿ ਕਰਨੀ ਆ ਅੱਜ -ਕੱਲ
ਮ ਸਲਾਈ ਸ਼ਿਕਣੀ ਵੇ
ਹੈਂ
ਸਿਲਾਈ ਸਿੱਖਣ ਨੀ ਗਏ
ਨਹੀਂ ਇੱਕ ਤਰੀਕ ਤੋਂ ਜਾਵਾਂਗੇ।
ਅੱਛਾ।
ਹਾਂ।
ਠੀਕ ਏ।
ਤੂੰ ਕਦੋਂ ਜਾਣਾ ਐ?
ਮੈਂ ਤੇ ਤੁਹਾਨੂੰ ਦੱਸਿਆ ਤੇ ਹੈਗਾ ਮੈਂ ਪਹਿਲਾਂ ਮਾਸੀ ਕੋਲ ਜਾਵਗੀ ਫੇਰ ਆਂਟੀ ਸਿੱਖਨ ਮੇਰੀ ਦੀਦੀ ਹਰੀ ਆ ਜਾਣਗੇ
ਹਮ ਠੀਕ ਹੈ। ਫੇਰ ਵੀ ਡੇਟ ਕੋਈ ਸੱਸ ਤੂੰ ਕਿਆ ਕਿੰਨੀ ਕਹਿੰਦੇ ਪੀਸਿਆ ਭਾਬੀ ਦੇ ਵਿਆਹ ਦੇ ਕੱਪੜੇ
ਹਾਂ।
ਜਿਹੜਾ ਸਾਨੂੰ ਵਿਆਹ ਏ ਉਹ
ਹਾਂ ਘਰ ਦਾ ਜਿਹੜਾ ਵਿਆਹ ਹੈ ਸਾਡੇ ਹਾਂ, ਅਗਲੇ ਹਫਤੇ ਬਣਾਉਣ ਜਾਣਾ।
ਉਦੋਂ ਤੱਕ ਤੂੰ ਬੈਠੀ ਰਹੇਗੀ ਜਾਣਾ ਹੀ ਨਹੀਂ ਸਿੱਖਣ?
ਫੇਰ ਮਾਸੀ ਕੋਲ ਜਾਵਾਂਗੇ। ਤੁਹਾਨੂੰ
ਨਹੀਂ-ਨਹੀਂ, ਮਾਸੀ ਕੋਲ ਆ ਕੇ ਤੁਸੀਂ ਕੱਪੜੇ ਬਣਾਓਗੇ।
ਨਹੀਂ, ਇਹ ਅਗਲੇ ਹਫ਼ਤੇ ਬਣਾਉਣੇ ਆ।ਚਾਰ- ਪੰਜ ਦਿਨ ਮਾਸੀ ਕੋਲ ਲਾ ਕੇ ਫਿਰ ਕੱਪੜੇ ਬਣਾਉਣੇ ਆ।
ਤੇਰੀ ਦੀਦੀ ਨੇ ਕਦੋਂ ਆਣਾ ਏ? ਜਿਹੜੀ ਤੂੰ ਕਹਿੰਦੀ ਸੀ ਚ ਕਿ ਡੈਡੀ ਨੂੰ
ਉਹ ਅ -ਅਗਲੇ ਹਫ਼ਤੇ ਆਉਣਗੇ।ਆਣਗੇ ਸਪੇਸ਼ ਹੀ ਅਗਲੇ
ਠੀਕ ਹੈ, ਅੱਛਾ! ਠੀਕ ਹੈ, ਓ ਤੇ ਹੋਰ ਸੁਣਾ?
ਬਸ ਵਧੀਆ ਜੀ।
ਤੂੰ ਕਿਵੇ ਦੀ ਡਰੈਸ
ਅਲੇ ਡਿਸਾਈਡ ਹੀ ਨਹੀਂ ਕੀਤੀ, ਅਲੇ ਨਵੰ ਉਹ ਤਾਂ ਬਾਅਦ ਚ ਲਵਾਗੇ। ਬਸ ਉਹ ਦੂਜੇ ਜਿਹੜੇ ਸ਼ਗਨ ਵਾਲੇ ਕੱਪੜੇ ਹੁੰਦੇ ਉਹ ਬਣਾਉਣੇ ਨੇ ।
ਅੱਛਾ, ਫੇਰ ਵੀ ਸੂਟ ਲੈਣਾ ਜਾਂ ਲਹਿੰਗਾ ਵਗੈਰਾ ਵੀ ਹੈ।
ਲਹਿੰਗਾ ਹੀ ਲਵਾਂਗੇ, ਵੀਰੇ ਦਾ ਭਰਾ ਅ ਵੀਰੇ ਦਾ ਵਿਆਹ ਹੈ ਸਾਡੇ।
ਸ਼ਗਨ ਵਾਲੇ ਦਿਨ ਵੀ ਲਹਿੰਗਾ ਔਰ ਬਰਾਤ ਵਾਲੇ ਦਿਨ ਵੀ। ਸਾਹਾ। ਕਿ ਹੈਲੋ!
ਹਾਂ
ਠੀਕ ਹੈ, ਹੋਰ ਸੁਣਾ ਕੋਈ ਨਵੀਂ ਤਾਜ਼ੀ? ਗੱਲਬਾਤ
ਮੈਂ ਅਸੀਂ ਜਾਵਾਂਗੇ।
ਦੋ ਬਰਾਤਾ! ਦੋ ਬਰਾਤਾਂ ਕਿਵੇਂ? ਹੈਲੋ ਹੈਲੋ ਹਣਜੀ ਕਿਵੇ ਨੇ।
ਬਸ ਸਹੀ ਕੀਤਾਟ ਵਿਚ ਹਨ।
ਦੋ ਬਰਾਤਾਂ ਕਿਉਂ ਆਉਂਦੀ ਨੇ।
ਦੋ ਮਾਂ ਬੋਲੀ ਨੂੰ ਸਿਰਫ਼ ਕੀਤੇ ਨੇ। ਭਰਾਵਾਂ ਦਾ ਵਿਆਹ ਨੀ ਦੋਵੇਂ ਕੁੜੀਆਂ ਇੱਕੋ ਘਰ ਚ ਨਾ ਹਾਂਜੀ ਦੋਵਾਂ ਭਹੇਣ ਸੀ।
ਆਉਂਦਾ ਵਿਹਆ ਕਿਦੇ ਨਾ।
ਹਾਂ ਇੱਕ ਮੈਂ ਸਾਡੇ ਰਿਸ਼ਤੇਦਾਰ ਸੀਗੇ ਤੇ ਇੱਕ ਮੇਰਾ ਭਰਾ ਹੋ ਗਿਆ ਹਨ।
ਦੋਵਾਂ ਦਾ ਮਤਲਬ ਅੱਗੇ ਪਿੱਛੇ ਉਹ ਦੋਵੇਂ ਸਕੱਕੀਆਂ ਪੈਣ ਨੇ ਮਿਲੀ ਸੀ।
ਹਾਂ ਦਸ ਤਰੀਕ ਨੂੰ ਦੋਵੇਂ ਇਕੱਠੀਆਂ ਬਰਾਤਾਂ ਨਿਕਲ ਆਣਗੀਆਂ ਅਸੀਂ ਯੂਪੀ ਜਾਵਾਂਗੇ ਨਾ ਦੂਜੇ ਭਰਾ ਕੋਲੋਂ ਪੰਜਾਬ ਜਾਊਗਾ।
ਅੱਛਾ ਕਈ ਤਣ ਘਰਦੇ ਨੇ ਇੱਕ ਦਿਨ ਇੱਕ ਭਰਾ ਵੀ ਦੂਜੇ ਦਿਨ ਦੂਜਾ ਭਰਾ ਦਾ ਵਿਆਹ ਹਨ। ਦੀ ਅੱਛਾ ਉਹ ਫੇਿਰ ਮਤਲਬ ਉਹਨਾਂ ਉਹਨਾਂ ਨੇ ਆਪਣੀ ਆਪਣੀ ਵੋਤੀ ਲਾ ਕੇ ਆਉਣੀ। ਕੀਤੇ ਉਹਨਾਂ ਨੇ ਕਰਨਾ ਕੁੜੀ ਵਾਲਿਆਂ ਨੇ ਇੱਕ ਹੀ ਦਿਨ ਭਰਾਤਾ ਜਾਊਗੀ ਅੱਛਾ ਅੱਛਾ ਫੇਿਰ ਦੋਵੇਂ ਭੈਣਾਂ ਦਾ ਇੱਕ ਹੀ ਦਿਨ ਹੋਏਗਾ ਠੀਕ ਹੈ ਠੀਕ ਹੈ। ਹਨ ਜੀ ਇੱਕ ਹੀ ਦਿਨ ਵਹਿਆ ਹਨ। ਆ ਜੇ ਮੁੰਡੇ ਆ ਉਣਾ ਦਾ ਵਹਿਆ ਵੀ ਇਕ ਹੀ ਦਿਨ ਸੀ। ਜੇ ਦੋ ਮੁੰਡਿਆਂ ਦਾ ਇਕੱਠਾ ਕੁੜੀਆਂ ਦਾ ਤੇ ਇੱਕ ਹੀ ਦਿਨ ਹੁੰਦਾ ਏ। ਹਨ ਜੀ ਇੱਕ ਹੀ ਦਿਨ ਹੁੰਦਾ ਹਨ। ਤੇ ਜੇ ਮੁੰਡਿਆਂ ਦਾ ਹੋਵੇ ਦੋ ਭਰਾਵਾਂ ਦਾ ਉਹ ਵੱਖਰੇ ਵੱਖਰੇ ਦਿਨ ਹੁੰਦਾ ਹੈ। ਹਨ ਜੀ। ਪਰ ਤੁਹਾਡਾ ਤਾਂ ਫੇਿਰ ਕੁੜੀ ਵਾਲਿਆਂ ਨੇ ਕਰਨਾ ਨਾ ਇਕੱਠਾ ਹਾਂਜੀ।
ਹਾਂਜੀ। ਤੂੰ ਵੀ ਆਉਣਾ ਵਹਿਆ ਚੋ ।
ਠੀਕ ਫਿਰ ਤੁਹਾਨੂੰ ਤਾਂ ਬੜਾ ਔਖਾ ਹੋ ਜਾਏਗਾ। ਹਾਂਜੀ।
ਹੋਰ ਕੀ ਦੋ ਤਿੰਨ ਦਿਨ ਰਹਿਣੇ ਪੈਣੇ ਆ। ਪਰ ਵਹਿਆ ਚੋ ਮਜਾ ਵੀ ਆਉਣਾ।
ਦੋ ਤਿੰਨ ਯੂਪੀ ਯੂਪੀ ਨ ਆਣੇ ਕੁੜੀਆਂ ਨਾਲ ਹੀ।
ਨਹੀਂ ਦੂਜੇ ਭਰਾ ਕੋਲ ਉੱਥੇ ਹੀ ਚੱਲਣਗ ਨਾ ਬਰਾਤ ਦੋਵੇਂ ਮਹੱਤਵਪੂਰਨ ਹੈ।
ਅੱਛਾ ਠੀਕ ਹੈ ਵੈਸੇ ਕੁੜੀਆਂ ਕਿੱਥੋਂ ਦੀਆਂ ਯੂਪੀ ਦੀਆ।
ਵੜਿਆ ਨੇ। ਹਨ ਜੀ।
ਤੇਰੀ ਭੈਣ ਦੀ ਗੱਲ ਕਰੀਏ ਰਿਸ਼ਤਾ ਲੇਇ।
ਚਾਰ ਪੰਜ ਘੰਠੇ ਲੱਗਦੇ ਨੇ। ਹਾਂਜੀ ਲਗਦਾ ਨੇ।
ਇੰਨੀ ਦੂਰ ਤੇ ਵਿਆਹ ਤੋਂ ਬਾਅਦ ਮਿਲਣ ਕਿਵੇਂ ਜਾਇ ਕਰੇਗੀ ਇੰਨੀ ਹਾਂਜੀ।
ਜਾਂਦੀ ਆਹ ਇੱਥੇ ਆਦੀ ਭੂਆ ਰਹਿੰਦੀ ਹ ਨਾ ਰਹਿੰਦੀ ਉਹ ਕੁੜੀ ਦੀ ਭੂਆ ਰਹਿੰਦੀ ਉਥੇ ਭੂਆ ਰਹਿੰਦੀ ਇਥੇ ਉਹ ਵੀ ਜਾਂਦੇ ਨੇ ।
ਚਲ ਉਹਨਾਂ ਨਾਲ ਚਲੀ ਜਾਏ ਕਰੇਗੀ ਹੀ।
ਚਾਰ, ਪੰਜ ਘੰਟੇ ਛੇ ਲਾ ਜਾਂਦੇ ਸ਼ਾਮ ਨਾਲ
ਵਾਲੇ ਤੇ ਤੇਰੇ ਭਰਾ ਕੰਮ ਵਾਲੇ ਆ ਸਾਰੇ ਇਨਾ ਟਾਈਮ ਕਿੰਦੇ ਕੋਲ ਹੁੰਦਾ ਹੈ। ਇੰਨੀ ਦੂਰ ਜਾਣ ਦਾ
ਹਮ, ਹਮ ।
ਆਹੋ।
ਚਲੋ ਠੀਕ ਹੈ।
ਰੁਕ ਜਾ ਅੱਛਾ ਤੇਰਾ ਉਹ ਭਰਾ ਵੀ ਦੁਕਾਨ ਤੇ ਲੱਗਾ ਹੋਇਆ
ਹਾਂ, ਹਾਂ ਉਹੀ ਦੁਕਾਨ ਤੇ ਆ।
ਠੀਕ ਹੈ ਓਕੇ ।ਚੱਲ ਠੀਕ ਹੈ। ਆਪਾਂ ਫੇਰ ਕਰੇ ਆ ਗੱਲ।
ਠੀਕ ਹੈ।
ਓਕੇ -ਬਾਏ ।